ਹੈਲੋ।
ਹੈਲੋ।
ਜ ਹੈਲੋ, ਸਤਿ ਸ੍ਰੀ ਅਕਾਲ ਜੀ।
ਹੈਲੋ ਵੀਰ ਜੀ ਤੁਹਾਡੀ ਆਵਾਜ਼ ਨੀ ਆ ਰਹੀ
ਹਾਂਜੀ ਹਾਂਜੀ ਆ ਰਹੀ ਹੁਣ ਆ ਰਹੀ
ਹੈਲੋ
ਹੈਲੋ
ਆਵਾਜ਼ ਆ ਰਹੀ ਹੈ ਤੁਹਾਨੂੰ
ਹਾਂਜੀ ਹਾਂਜੀ ਹੁਣ ਆਈ ਵੀਰ ਜੀ
ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕਿਵੇਂ ਹੋ।
ਮੈਂ ਤਾਂ ਠੀਕ ਹਾਂ ਜੀ ਤੁਸੀਂ ਦੱਸੋ
ਹੈਲੋ
ਤੁਸੀਂ ਦੱਸੋ ਤੁਸੀਂ ਕਿਵੇਂ ਹੋ
ਬਸ ਬਸ ਵਧੀਆ ਤੁਸੀਂ ਦੱਸੋ
ਬਾਸਜੀੀ ਮੈਂ ਵਿਆਹ ਮਤਲਬ ਵਿਆਹ ਬਾਰੇ ਗੱਲ ਕਰਨੀ ਸੀ। ਕੁੜਦੇ ਤੇ ਮੈਂ ਸੋਚ ਰਿਹਾ ਸੀ ਚਲੋ ਫੋਨ ਫੋਨ ਆ ਜਾਏ ਤੁਹਾਡਾ ਆਪਣੇ ਆਪ ਹੀ ਫੋਨ ਆ ਗਿਆ।
ਮੈਂ ਵੀ ਇਹੀ ਸੋਚ ਰਹੀ ਸੀ ਮੈਂ ਕਿਹਾ ਤੁਸੀਂ ਕੁੜੀ ਦਾ ਮੈਂ ਸੋਚ ਰਹੀ ਸੀ ਤੁਸੀਂ ਕੁੜੀ ਦਾ ਵਿਆਹ ਧਰਿਆ ਹੈ ਤੇ ਮੈਂ ਕਿਹਾ ਕੋਈ ਕੰਮ ਕੁਮ ਦੀ ਲੋੜ ਹੋਏ ਤੇ ਮੈਨੂੰ ਦੱਸ ਦੇਣਾ
ਹਾਂ ਉਹ ਬਸ ਕੰਮ ਦੀ ਤੇ ਲੋੜ ਤੁਹਾਨੂੰ ਪਤਾ ਫੇਰ ਘਰ ਐਵੇਂ ਦੇਈ ਐ ਲੱਗਿਆ ਹੋਇਆ ਸਿਸਟਮ ਸਾਰਾ ਕੁ ਸਾਰਾ ਹੈ ਮਤਲਬ ਸਾਰੇ ਘਰ ਦੇ ਵੀ ਬਿਜੀੀ ਹੈਗੇ ਨੇ ਫਿਰ ਮੈਂ ਕਿਹਾ ਚਲੋ ਇਹਨਾਂ ਕੋਲ ਪੁੱਛਾਂਗਾ।
ਹਾਂਜੀ ਵੀਰ ਜੀ ਵੀਰ ਜੀ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ। ਹੈਲੋ
ਬਨੀੀ ਆਉਂਦੀ ਪਈ ਕਿ
ਹਾਂਜੀ ਹਾਂਜੀ ਆ ਰਹੀ ਹੈ, ਮੈਂ ਕਿਹਾ ਤੁਸੀਂ ਕੁੜੀ ਦਾ ਵਿਆਹ ਧਰਿਆ ਸੀ ਤੇ ਮੈਂ ਕਿਹਾ ਪੁੱਛ ਕੁਛ ਨਾ ਕੁੱਝ ਕੰਮ ਕੁਮ ਦੀ ਲੋੜ ਹੈ ਤੇ
ਹਾਂਜੀ ਕੰਮ ਦੀ ਤਾਂ ਲੋੜ ਸੀ ਉਹ ਕੱਪੜੇ ਲੱਤੇ ਲੈ ਕੇ ਆਉਣੇ ਸੀ ਸਾਰੇ
ਅੱਛਾੱਛਾ ਹਾਲ ਤੱਕ ਲਿੱਖ ਨੇ
ਨਾ ਨਾ ਕਿੱਥੇ ਸ਼ੋਪਿੰਗ ਤਾਂ ਹੋਈ ਨਹੀਂ ਅਜੇ ਕੱਪੜੇ ਲੱਤੇ ਲਿੱਤੇ ਨਹੀਂ ਗਏ ਸਾਰੇ ਵਿਆਹ ਦੇ ਪੂਰੇ ਪੂਰਾ ਦਾ ਪੂ ਖਾਨਦਾਨ ਦੇ ਕੱਪੜੇ ਰਹੇ ਨੇ ਅਜੇ ਇਹਦੇ ਦੇਣੇ ਵੀ ਇਹਨੇ ਸਾਰਿਆਂ ਨੂੰ ਹੋਰ ਸਾਰਾ ਟੱਬਰ ਦੇ ਰਹਿ ਰਹੇ ਨੇ ਕੱਪੜੇ ਤੇ ਮੈਂ ਤੇ ਪਰੇਸ਼ਾਨ ਹਾਂ ਬੜਾ
ਜਿਹੜਾ ਮਾਮੀ ਮਾਸੀਆਂ ਚਾਚਿਆਂ ਨੂੰ
ਮਾਮੇ ਮਾਸਿਆਂ ਨੇ ਸਾਰਿਆਂ ਨੂੰ ਦਿਨ ਹੀ ਪੈਣੇ ਕਿ ਕੁੜੀ ਦਾ ਵਿਆਹ ਹੈ ਆਪਾਂ ਕੀਤਾ ਹੀ ਪਹਿਲੀ ਕੁੜੀ ਦਾ ਵਿਆਹ ਹੈ ਵੱ ਡੀ ਕੁੜੀ ਹੈ ਉਸ ਤੋਂ ਸਾਰਾ ਕੁਛ ਦੇਖਣਾ ਪੈਂਦਾ ਹਾਂ
ਚਲੋ ਕੋਈ ਨੀ ਆਪਾਂ ਚਲਦੇ ਹਾਂ ਬਾਜ਼ਾਰ ਚੱਲਦੇ ਹਾਂ ਤੁਸੀਂ ਦੱਸੋ ਕਦੋਂ ਫਰੀ ਹੋ ਤੂੰਸੀਂ ਚੱਲਦੇ ਹਾਂ ਬਜ਼ਾਰ
ਹਾਂਜੀ
ਕੀ ਕਹਿ ਰਹੇ ਵੀਰ ਜੀ
ਮੈਂ ਕਹਿ ਰਿਹਾ ਮੈਨੂੰ ਸੂਟ ਸਾਟ ਸਾਥੜੀ ਸੁੜੀ ਦੱਸੋ ਕਿੱਥੋਂ ਮਿਲੇਗੀ ਮੈਂ ਸਾਰੇ ਸਾਰੇ ਲਹਿੰਗੇ ਲੂਹਗੇ ਚੱਕ ਕੇ ਲੈਣੇ
ਅੱਛਾ ਲਹਿੰਗਾ ਵੀ ਨਹੀਂ ਲਿੱਤਾ ਹਲੇ ਕੁੜੀ ਨੇ
ਲਹਿੰਗੇ ਵੀ ਨਹੀਂ ਦਿੱਤੇ ਜ ਤੇ ਕੁੜੀ ਦਾ ਸਾਰਾ ਕੁਛ ਰਹਿੰਦਾ ਪਿਆ ਜ ਸ਼ੋਪਿੰਗ ਰਹਿ ਰਹੀ ਹੈ ਪੂਰੀ ਉਹਦੀ
ਓ ਹੋੋ ਤੇ ਤੁਸੀਂ ਤੇ ਵਿਆਹ ਧਰਿਆ ਅਗਲੇ ਮਹੀਨੇ ਤੇ ਕਿਵੇਂਨੀ ਜਲਦੀ ਕਰੋਗੇ
ਬ ਕੀ ਕਰੀਏ ਇੱਥੇ ਮਕਾਨ ਤੇ ਵੀ ਕੰਮ ਲਾਇ ਦਾ ਨਾ ਮਕਾਨ ਵੀਨ ਰੇਡੀ ਨੀ ਹੋਇਆ।
ਅੱਛਾ ਤੁਸੀਂ ਮਕਾਨ ਦਾ ਕੰਮ ਵੀ ਵਿੱਚ ਹੀ ਛੇੜ ਲਿਆ
ਬਸ ਇੱਕਦਮ ਸਾਰਾ ਕੁਛ ਛੇਡ ਲਿਆ ਬਸ ਸਮਝ ਹੀ ਨਹੀਂ ਆਈ ਕੁਛ ਕੀ ਕਰੇ ਕੀ ਨਹੀਂ ਕਰੀਏ।
ਕੋਈ ਨੀ ਆਪਾਂ ਚੱਲਦੇ ਹਾਂ ਆਪਾਂ ਪਿੰਡ ਵੱਲ ਨੂੰ ਚੱਲ ਸ਼ਹਿਰ ਵੱਲ ਨੂੰ ਚੱਲਦੇ ਹਾਂ। ਭਰਜਾਈ ਜੀ ਨੂੰ ਕਹੋ ਜਦੋਂ ਫ੍ਰਰੀ ਹੋਣਗੇ ਆਪਾਂ ਚੱਲਦੇ ਹਾਂ। ਇੱਕ ਤਾਂ ਆਪਾਂ ਪਹਿਲਾਂ ਨਾ ਇੱਕ ਲਿਸਟ ਬਣਾ ਲੈਂਦੇ ਆ। ਕਿ ਕਿਦੋਂ ਕਿੰਨਾ ਕਿੱ ਕੀਤਾ ਕੀ ਕੀ ਦੇਣਾ ਹੈ ਹਨਾ।
ਹਾਂਜੀ ਹਾਂਜੀ।
ਭਰਜਾਈ ਜੀ ਨੂੰ ਕਿਹੋ ਲਿਸਟ ਬਣਾ ਲੈਣਗੇ ਤੇ ਫਿਰ ਆਪਾਂ ਸ਼ਹਿਰ ਵੱਲ ਨੂੰ
ਤੁਹਡੀ ਭਰਜਾਈ ਨੂੰ ਤਾਂ ਟਾਈਮ ਹੀ ਨਹੀਂ ਮਿਲਦਾ ਹੈ ਤੇ ਆਪਣੀ ਹੀ ਬਸ ਲੱਗੀ ਰਹਿੰਦੀ ਹੈ।
ਕੋਈ ਨੀ ਤੁਸੀਂ ਚੱਲੋ ਤੁਸੀਂ ਚੱਲੋ ਤੁਸੀਂ ਚੱਲੋ ਮੇਰੇ ਇਹ ਚੱਲ ਲੈਣਗੇ ਨਾਲ। ਕੋਈ ਗੱਲ ਨੀ ਆਪਾਂ ਜਾ ਕੇ ਲੈ ਆਵਾਂਗੇ ਕੁੜੀ ਦਾ ਵਿਆਹ ਸਾਰਾ ਮਿਲ ਕੇ ਕਰਨਾ ਪੈਣਾ ਸਾਨੂੰ ਸਾਂਝ
ਤੁਸੀਂ ਤੁਸੀਂ ਗੱਡੀ ਲੈ ਲਓਗੇ ਗੱਡੀ ਗੱਡੀ ਚੱਲਾਂਗੇ। ਹੈ ਨਾ ਫਿਰ ਨਾ ਥੋੜ੍ਹਾ ਜਿਹਾ ਹੋ ਜਾਵੇਗਾ ਸਾਨੂੰ ਵੀ। ਹਾਂਜੀ ਹਾਂਜੀ ਸਾਡੇ ਕੋਲ ਤਾਂ ਤੁਹਾਨੂੰ ਪਤਾ ਆਪਾਂ ਤੇ ਗ਼ਰੀਬ
ਨਹੀਂ ਨਹੀਂ ਕੋਈ ਗੱਲ ਨਹੀਂੀ ਭਾਜੀ ਗ਼ਰੀਬ ਕੀ ਜਿਹਦੇ ਘਰ ਧੀ ਹੈਗੀ ਉਹ ਘਾਹ ਤੋਂ ਗ਼ਰੀਬ
ਹਾਂਜੀ ਹਾਂਜੀ ਹੋਰ ਤੁਸੀਂ ਦੱਸੋ ਤੁਸੀ ਠੀਕ ਹੈਗੇ ਹੋ
ਹੋਰ ਹਲਵਾਈ ਹਲਵੁਈ ਹੋ ਗਿਆ
ਹਾਂਜੀ ਹਲਵਾਈ ਦੀ ਗੱਲ ਚੱਲ ਤੇ ਰਹੀ ਹੈ ਹਜੇ ਹਲਵਾਈ ਹੋਇਆ ਨਹੀਂ ਫਾਈਨਲ ਤੁਸੀਂ ਦੱਸ ਦਿਓ ਕੋਈ ਦੱਸ
ਉਹ ਜਿਹੜਾ ਸਾਡੀ ਧੀ ਦੇ ਤੇ ਗੋਦ ਤੇ ਆਇਆ ਸੀ ਸੁੱਟਣ ਤੇ ਆਇਆ ਸੀ ਉਹਨੂੰ ਕਰ ਲਓ ਵਧੀਆ ਬਣਾਉਂਦਾ ਉਹ ਵੀ
ਹਾਂ ਬਣਾਉਣ ਦਾ ਤੇ ਵਧੀਆ ਪਰ ਉਹੀ ਨਾ ਪਤਾ ਨੀ ਹੁੰਦਾ ਨਾ ਫੇਿਰ ਮਤਲਬ ਕੀ ਕੀ ਕੁਛ ਹਿਸਾਬ ਕਿਤਾਬ ਉਹਦਾ।
ਉਹਦਾ ਉਹਨੇ ਸਾਡਾ ਚਾਲੀ ਹਜ਼ਾਰ ਰੁਪਇਆ ਦਿੱਤਾ ਸੀਗਾ। ਐਈਟਮਾਂ ਵੀ ਬਥੇਰੀਆਂ ਸੀ। ਤੁਸੀਂ ਵੇਖੀ ਸੀ ਐਈਟਮਾਂ ਤੇ ਸਾਰੀਆਂ। ।
ਨਹੀਂ ਆਪਾਂ ਤਾਂ ਮਤਲਬ ਸੋਚ ਰਹੇ ਹਾਂ ਕਿ ਟੱਬਰ ਟੱਬਰ ਵਾਲੇ ਹੀ ਬਸ ਕਰ ਲਈਏ ਮਾਮਲਾ ਸੈੱਟ।
ਉਹ ਘੱਟ ਕਰ ਲਏਗਾ ਕੋਈ ਨੀ ਕੋਈ ਨੀ ਆਪਣੇ ਘਰ ਵਾਲੀ ਗੱਲ ਹੈ ਮੈਂ ਗੱਲ ਕਰ ਲਾਂਗੀ।
ਹਾਂ ਤੁਹਾਨੂੰ ਪਤਾ ਉਹਨੇ ਪਤਾ ਕਿ ਟੂਮਾ ਟਾਮਾ ਸਭ ਲੈ ਕੇ ਆਉਣੀ ਹੈ ਕੁੜੀ ਦੀ। ਫਿਰ ਉਸ ਤੋਂ ਬਾਅਦ ਫਿਰ ਇਹਨੂੰ ਵੀ ਦੇਣਾ ਹੀ ਹੈ ਮੁੰਡੇ ਨੂੰ ਜਿਹੜਾ ਹੁਣਾ
ਧੀ ਦਾ ਵਿਆਹ ਕਰਨਾ ਕੋਈ ਸੌਖਾ ਥੋੜ੍ਹੀ ਹੈ। ਧੀਆਂ ਟੋਰਨੀ ਕਿਹੜੀ ਸੌਖੀਆਂ ਨੇ
ਹਾਂਜੀ ਹਾਂਜੀ ਤਹਾਨੂੰ ਪਤਾ ਹੀ ਹੈ ਸਭ ਕੁਛ ਹਨਾ।
ਹਾਂਜੀ ਹਾਂਜੀ ਕੋਈ ਨੀ ਵੀਰ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ ਕੋਈ ਗੱਲ ਨਹੀਂ।
ਹਮ ਉਹ ਖੜੇ ਹੋਣ ਨਾਲ ਨੀ ਗੱਲ ਬਣਦੀ ਨਾ ਤੁਸੀਂ ਆਓ ਤੇ ਕੰਮ ਵੀ ਤੇ ਕਰਾਓ ਨਾ ਤਾਂ ਹੀ ਪਤਾ ਲੱਗੇਗਾ।
ਆਵਾਂਗੇ ਆਵਾਂਗੇ ਵੀਰ ਜੀ ਕਿੱਦਾਂ ਦੀ ਗੱਲ ਕਰੋ ਅਸੀਂ ਆਵਾਂਗੇ। ਸਾਡੇ ਨਾਲ ਹੀ ਖੜੇ ਆ ਕੰਮ ਕਰਾਉਣ ਵਾਸਤੇ ਹੀ ਖੜੇ ਆ।
ਮਹੀਨਾ ਮਹੀਨਾ ਪਹਿਲਾਂ ਸੱਦਿਆ ਸੀ ਤੁਹਾਨੂੰ ਮੈਂ ਕਿਹਾ ਤੁਸੀਂ ਆ ਜਿਓ ਤੁਸੀਂ ਤੁਸੀਂ ਆ ਜਾੳ ਹੋਣ ਤੁਹਾਡਾ ਫੋਨ ਆਉਂਦਾ ਪਿਆ ਹੁਣ ਆ ਰਹੇ ਹੋ ਤੁਸੀਂ।
ਨਾ ਅੱਜ ਸਵੇਰ ਦੀ ਤਬੀਅਤ ਠੀਕ ਨੀ ਸੀਗੀ ਮੈਂ ਬਲਕਿ ਬਲੱਡ ਟੈਸਟ ਕਰਾਇਆ ਸਵੇਰੇ।
ਨਹੀਂ ਉਹ ਤਾਂ ਠੀਕ ਹੈ ਤੁਸੀਂ ਕਿਰਾਇਆ ਪਰ ਪਤਾ ਕਿ ਆਪਣਿਆਂ ਨਾਲੋਂ ਹੀ ਹੁੰਦੀ ਹੈ ਥੋੜੀ ਜਿਹੀ। ਤੁਸੀਂ ਵੀ ਨੀ ਆਓਗੇ ਤੇ ਫਿਰ ਕਿਵੇਂ ਚੱਲੇਗਾ ਕੰਮ ਹਾਂਜੀ।
ਕੋਈ ਨਹੀਂ ਮੈਂ ਸ਼ਾਮੀ ਆਵਾਂਗੀ ਕੋਈ ਗੱਲ ਨਹੀਂ। ਬਾਕੀ ਮੈਨੂੰ ਇਹ ਦੱਸੋ ਤੁਸੀਂ ਜਿਹੜੇ ਟੱਬਰ ਦੇ ਕੱਪੜੇ ਦੇਣੇ ਨੇ ਮੁੰਡੇ ਵਾਲਿਆਂ ਨੂੰ ਤੇ ਕੀ ਸੋਨਾ ਸੂਨਾ ਵੀ ਬਣਵਾਉਣਾ।
ਹਾਂਜੀ।
ਮੈਂ ਕਿਹਾ ਸੋਨਾ ਸੁਨਾ ਵੀ ਪਾਉਣਾ ਕਿਸੇ ਨੂੰ ਮੁੰਡੇ ਨੂੰ ਜਾਂ ਉਹਦੀ ਦਾਦੀ ਦੂਦੀ ਨੂੰ ਮਾਮੀ ਮੁਮੀ ਨੂੰ ਕਿਸੇ ਨੂੰ।
ਨਹੀਂ ਮੈਂ ਕਿਹਾ ਤੁਹਾਡੀ ਸਾਸ ਠੀਕ ਹੈ।
ਹਾਂਜੀ, ਮੇਰੀ ਸੱਸ ਤੇ ਠੀਕ ਹੈ।
ਅੱਛਾ, ਅੱਛਾ ਵੋ ਮੇਰੀ ਸੱਸ ਨੀ ਚੰਗੀ ਬਸ।
ਕੀ ਕਹਿ ਰਹੇ।
ਬਸ ਮੇਰੀ ਸਾਸ ਥੋੜ੍ਹੀ ਜਿਹੀ ਹੈਗੀ ਅੱਜ ਕੱਲ੍ਹ ਡਿੱਲੀ।
ਉਹ ਚਲੋ ਕੋਈ ਨੀ।
ਹਮ।
ਮੈਂ ਪੁੱਛ ਰਹੀ ਸੀ ਜਿਹੜੇ ਕੁੜੀ ਦੇ ਟੱਬਰ ਨੂੰ ਦੇਣੇ ਨੇ ਜਿਹੜੇ ਮੁੰਡੇ ਦੇ ਟੱਬਰ ਆਲੇ ਨੂੰ ਦੇਣੇ ਨੇ ਉਹਨਾ ਨੂੰ ਕੁਛ ਸੋਨਾ ਸੁਨਾ ਵੀ ਪਾਣੈ ਤੁਸੀਂ।
ਹਾਂ ਸੋਨਾ ਸੋਨਾ ਪਾਾਲਾਂਗੇ ਹੋਰ ਕੀ ਸੋਨਾ ਪਤਾ ਕਿ ਗੁਠੀ ਤੇ ਜਾਂਦੀ ਹੈ ਨਾ ਫੇਰ ਵੱਡਿਆਂ ਦੀ ਤੇ ਕਰਨੀ ਪੈਂਦੀ ਹੈ ਥੋੜ੍ਹੀ ਜਿਹੀ ਫੇਰ ਮਿਲਣੀ ਚ ਫੇਰ ਕੰਬਲ ਕੁੰਬਲ ਵੀ ਦੇਣੇ ਨੇ ਅਜੇ ਤੇ ਕੰੰਬਲ ਵੀ ਨਹੀਂ ਸੋਚੇ। ਕੰੰਬਲ ਵੀ ਦੇਣੇ ਪੈਣੇ
ਹਾਂਜੀ।
ਕੰਬਲ ਵੀ ਦੇਣੇ ਪੈਣੇ ਮੈਂ ਸੋਚ ਰਿਹਾ ਸੀ ਨਾ ਮਿਲਣੀ ਤੇ ਨਾ ਮਿਲਣੀ ਤੇ ਆਪਾਂ ਉਹ ਮੋਤਆਂ ਵਾਲੀ ਮਾਲਾ ਹੁੰਦੀ ਨਾ ਮੋਤੀ ਤੀ ਆਲੀ ਮਾਲਾ ਉਹ ਕਰ ਲੈਨੇ ਆ ਨਾ ਉਹ ਵਧੀਆ ਰਹਿੰਦੀ ਹੈ ਮੇ ਹਿਸਾਬ ਨਾਲ ਹਨਾ ਉਹ ਫੂਲਾਂ ਫਾਲਾਂ ਫੂਲ ਫਾਲ ਤੇ ਮੈਂ ਕਿਹਾ ਬੜਾ ਪੁਰਾਣਾ ਹੋ ਗਿਆ
ਤੋਂ ਵਧੀਆ
ਹਾਂਜੀ- ਹਾਂਜੀ।
ਕੋਈ ਨੀ ਆਪਾਂ ਜਾ ਕੇ ਲਿਆਵਾਂਗੇ ਵੱਡੇ ਬਾਜ਼ਾਰ ਤੋਂ ਲਿਆਵਾਂਗੇ ਵੱਡੇ ਬਾਜ਼ਾਰ ਸਾਰਾ ਸਮਾਨ ਮਿਲਦਾ ਤੁਹਾਨੂੰ ਪਤਾ ਤੇ ਹੈ।
ਹਾਂਜੀ -ਹਾਂਜੀ। ਤੇ ਮੈਂ ਨਾ ਮੈਂ ਸੋਚ ਰਿਹਾ ਸੀ ਕਿ ਮਤਲਬ ਮੈਂ ਵੀ ਮਤਲਬ ਕਿ ਕੁੜਤਾ ਪਜਾਮਾ ਸਵਾਲਾ।
ਕੁੜਤਾ ਪਜਾਮਾ ਹਾਂ, ਕੁੜਤਾ ਪਜਾਮਾ ਸੁਵਾਲੋ, ਉਹ ਜਿੱਥੋਂ ਮੇਰੀ ਕੁੜੀ ਦੇ ਫੰਕਸ਼ਨ ਤੇ ਇਹਨਾਂ ਨੇ ਸਵਾਇਆ ਸੀ ਨਾ।
ਹਾਂ ਉਹ ਠੀਕ ਹੈ ਮੈਨੂੰ ਉਹ ਵੀ ਵਧੀਆ ਲੱਗਿਆ ਮੈਨੂੰ ਮੈਂ ਤੇ ਪੁੱਛਣਾ ਸੀ ਮੈਂ ਕਿਹਾ ਕਿੱਥੋਂ ਸਵਾਇਆ ਤੁਸੀਂ। ਬਸ ਤੁਹਾਡੇ ਆ ਮਿਲਦੇ ਨੀ ਨਾ ਇਹ ਤੇ ਬਜੀ ਬੜੇ ਨੇ ਤੁਹਾਡੇ ਆਲੇ।
ਕੋਈ ਨੀ ਹੈ ਇਹਨਾਂ ਨੂੰ ਮੈਂ ਕਹਿ ਦਾਂਗੀ ਵਿਕੀ ਵੀਰ ਜੀ ਕੋ ਵੱਲ ਚਲੇ ਜੀਓ। ਅੱਜ ਕੰਮ ਤੋਂ ਆਉਣਗੇ ਨਾ ਸ਼ਾਮੀ ਤੇ ਮੈਂ ਤੁਹਾਡੇ ਵੱਲ ਭੇਜ ਦਾਂਗੀ।
ਹਾਂ ਥੋੜਾ ਜਿਹਾ ਵੇਖਿਓ ਤੁਸੀਂ ਨਾ ਹੋ ਸਕੇ ਤੇ ਥੋੜੀ ਜਲਦੀ ਬੁਲਾ ਲਏ ਤੁਸੀਂ ਕਹਿੰਦੇ ਸੀ ਨਾ ਸ਼ਾਮੀ ਆਓਗੇ ਤੇ ਨਾਲ ਹੀ ਹਨਾ ਇਹਨਾਂ ਦੇ ਨਾਲ ਹੀ ਆਜਿਓ
ਨਹੀਂ ਨਹੀਂ ਇਹਨਾਂ ਨਾਲ ਹੀ ਆ ਜਾਂਗੀ ਮੈਂ ਕੋਈ ਤਾਂ ਗੱਲ ਨਹੀ।
ਉੱਥੀ ਰਹੋ ਤੁਸੀਂ ਅੱਥੀਂ ਕੰਮ ਕਰਾਓ ਸਾਰਾ ਕੁਛ।
ਜੀ ਮੈਂ ਕਹਿ ਰਹੀ ਸੀਗੀ ਤੁਸੀਂ ਜਿਹੜੀ ਰੋਟੀ ਵਾਲੀ ਹੈਗੀ ਨਾ ਜਿਹੜੀ ਘਰ ਲਵਾਉਣੀ ਹੈ ਤੇ ਉਹ ਪਹਿਲਾਂ ਲਵਾ ਲਿਓ ਦੋ ਦਿਨ ਪਹਿਲਾਂ ਨਹੀਂ ਤੇ ਜੇ ਮਮਾਨ ਆ ਜਾਣਗੇ ਤੇ ਭਰਜਾਈ ਜੀ ਰੋਟੀਆਂ ਚ ਹੀ ਲੱਗੀ ਰਹੇਗੀ।
ਹਾਂ ਨਹੀਂ ਜਿਹੜੀ ਸਾਡੇ ਕੋਲ ਲੱਗੀ ਦੀ ਏ ਨਾ ਕੰਮ ਆਲੀ
ਹਾਂਜੀ-ਹਾਂਜੀ। ਕੋਈ ਨੀ ਮੈਂ ਆਪਣੇ ਆਲੀ ਭੇਜ ਦਾਂਗੀ ਮੇਰੇ ਆਲੀ ਬਹੁਤ ਚੰਗੀ ਏ।
ਹਮ ਹਾਂ ਵਾ ਉਹ ਭੇਜ ਦਿਓ
ਹਾਂ ਮੇਰੇ ਆਲੀ ਤਾਂ ਬਹੁਤ ਚੰਗੀ ਔਰ ਬੜੀ ਜਲਦੀ ਕੰਮ ਕਰ ਲੈਂਦੀ ਏ ਫਟਾਫਟ ਸਾਰਾ ਨਿਬੇੜ ਦਿੰਦੀ ਏ।
ਹਾਂ ਤੁਸੀਂ ਆਪਣੇ ਲਈ ਭੇਜ ਦੇਓ ਫੇਰ ਮੈਂ ਮੇਰਾ ਵੀ ਥੋੜ੍ਹਾ ਜਿਹਾ ਸਾਰਾ ਲੱਗ ਜੇਗਾ।
ਨਹੀਂ ਨਹੀਂ ਭਾਜੀ ਦੇਖੋ ਸ ਸਾਂਝ ਮਿਲ ਕੇ ਕਰਨਾ ਪੈਣਾਾ ਧੀ ਦਾ ਵਿਆਹ ਹੈ। ਧੀਆਂ ਤੇ ਸਾਂਝੀਆਂ ਨੇ ਸਾਰਿਆਂ ਦੀ।
ਥੋੜ੍ਹੀ ਜਿਹੀ ਮਤਲਬ ਪੈੇਸੇ ਪੂਸਿਆਂ ਦੀ ਲੋੜ ਪੈਗਈ ਥੋੜ੍ਹੇ ਜਹੇ ਤੁਸੀਂ ਫੇਰ ਮੈਨੂੰ ਕਰਾ ਦਿਓ ਮਾਮਲਾ ਸੈੱਟ ਥੋੜ੍ਹਾ।
ਦਿਓ ਜਿੱਦਾਂ ਵੀ ਤੁਹਾਨੂੰ ਲੋੜ ਪਈ ਕੁਛ ਵੀ ਹੋਇਆ ਕਰ ਦਾਂਗੇ ਕੋਈ ਦਿੱਕਤ ਨੀ ਹੈਗੀ।
ਪਤਾ ਹੈ ਇਸ ਟਾਈਮ ਤੇ ਜਿੰਨਾ ਹੋਏ ਉਨਾ ਹੀ ਘੱਟ ਹੁੰਦਾ ਹੈ।
ਹਾਂ-ਹਾਂ ਬਿਲਕੁਲ-ਬਿਲਕੁਲ। ਧੀਆਂ ਤੀਆਂ ਭੱਖੀਆਂ ਟੋਰਨੀ ਚਾਹੀਦੀ ਆਪਣੇ ਘਰ।
ਹਾਂਜੀ-ਹਾਂਜੀ।
ਤੇ ਕੁੜੀ ਨੇ ਆਪਣਾ ਲਹਿੰਗਾ ਲੂੰਘਗਾ ਕੀਤਾ ਹਲੇ ਕੇ ਨਹੀਂ ਕੀਤਾ।
ਪਤਾ ਨੀ ਉਹਦੇ ਨਾਲ ਗੱਲ ਤੇ ਕਰਤੀ ਸੀ ਉਹ ਕਹਿੰਦੀ ਮੈਂ ਹਜੇ ਨੀ ਹਜੇ ਨੀ ਹਜੇ ਨੀ ਪਤਾ ਨੀ ਮੈਨੂੰ ਤੇ ਪਤਾ ਨੀ। ਕਰੇਗੀ।
ਕੋਈ ਨੀ ਮੈਂ ਮੈਂ ਇਹਨੂੰ ਆਪਣੀ -ਆਪਣੀ ਅਲੀ ਨੂੰ ਕਹਾਂਗੀ ਉਹਦੇ ਨਾਲ ਗੱਲ ਕਰੇਗੀ। ਸਹੇਲੀਆਂ ਨੇ ਨਾ ਆਪਸ ਚ ਗੱਲ ਕਰ ਲੈਣਗੀਆਂ ਜੋ ਕੁਛ ਹੋਇਆ ਤੇ ਕਰ ਲੈਣ ਗਈ ਗੱਲ
ਜਵਾਕ, ਜਵਾਕ ਨਾਲ ਗੱਲ ਕਰ ਲਿਓ ਆਪਣਾ ਸੋਟ ਹੋ ਜਾਵੇ ਮਾਮਲਾ ਤੁਹਾਡੇ ਤਾਂ ਸਹੀ ਹੋ ਜਾਵੇ
ਕਿਉਂਕਿ ਦਿਨ ਹੀ ਕਿੰਨੇ ਰਹਿ ਗਏ ਨੇ ਮਹੀਨਾ ਤੇ ਰਹਿ ਗਿਆ ਵਿਆਹ ਨੂੰ
ਬਹੀ ਤੇ ਮਹੀਨੇ ਚ ਮੈਨੂੰ ਤੇ ਪਤਾ ਨੀ ਮੈਂ ਕੀ -ਕੀ ਕਰਾਂ ਕੀ- ਕੀ ਨਾ ਕਰਾਂ
ਹਾਂਜੀ ਹਾਂਜੀ ਕੋਈ ਨੀ ਭਾਜੀ ਕੋਈ ਨੀ ਆਪਾਂ ਕਰ ਲਵਾਂਗੇ ਤੇ ਨਾਲੇ ਆਪਾਂ ਸ਼ਾਮੀ ਫਿਰ ਮਿਲਦੇ ਆ ਤੇ ਸ਼ਾਮੀ ਇੱਕਤੇ ਹਲਵਾਈ ਨਾਲ ਗੱਲ ਕਰ ਲੈਂਦੇ ਆ ਠੀਕ ਹੈ ਔਰ ਭੈਣ ਜੀ ਨਾਲ ਬਹਿ ਕੇ ਜਿਹੜਾ ਵੀ ਉਹ ਹਿਸਾਬ ਕਿਤਾਬ ਬਣਾਉਣਾ ਹੈ, ਲੈਣ ਦੇਣ ਵਾਲਾ ਉਹ ਬਣਾ ਲੈਂਦੇ ਆ, ਤੇ ਮੁੰਡੇ ਗੁੱਡੀ ਵਾਸਤੇ ਜਿਹੜਾ ਸਾਡਾ ਸੁਨਿਆਰ ਹੈ ਉਹਦੇ ਕੋਲ ਮੈਂ ਲੈ ਜਾਵਾਂਗੀ ਭੈਨ ਜੀ ਨੂੰ ਫੇ ਤੁਸੀ ਬਾਅਦ ਚ ਵੀ ਥੋੜੇ ਪੈੇ ਪਹਿਲਾ ਦੇ ਦਿਓ ਥੋੜੇੈੇ ਬਾਅਦ ਚ ਦੇ ਦਿਓ ਹਨਾ ਮੈਂ ਭੈਣ ਜੀ ਨੂੰ ਲੈ ਜਾਗੀ ਕੋਈ ਗੱਲ ਨੀ ਕਰ ਲਾਂਗੇ ਮਿਲ ਕੇ ਕਰ ਲਾਂਗੇ ਸਭ ਕੁੱਛ
ਤੇ ਉਹ ਮੈਂ ਸੋਚ ਰਿਹਾ ਸੀ ਉਹ ਮੰਡਪ ਕਿਹੜਾ ਬੁੱਕ ਕਰੀਏ।
ਕਿਹੜਾ ਉਹ ਹਲ ਹੈ ਜਿਹੜੇ ਬੁੱਕਰ ਨੇ ਧਰਮਸ਼ਾਲਾ ਮੈਂ ਕਹਿ ਰਹੀ ਏਹੀ ਕਰ ਲੈਣਾ ਮਾੜਵਾੜੀ ਕਰ ਲੈਣਾ ਛੋਟਾ ਤੁਸੀਂ ਤੇ ਟੱਬਰ-ਟੱਬਰ ਨੂੰ ਬੁਲਾਇਆ ਬਥੇਰਾ ਮਾੜਵੜੀ ਵਾਲਾ। ਗੁਰਦੁਆਰੇ ਕਰ ਲੋ ਇਸ ਤੋਂ ਚੰਗੀ ਗੱਲ ਹੀ ਕੋਈ ਨੀ।
ਗੁਰੂ ਘਾਰ
ਹੋ ਜਾਣਗੇ ਬਹੁਤ ਵਧੀਆ ਕੰਮ ਹੋ ਜਾਣਾ।
ਹਾਂਜੀ, ਐਵੇਂ ਪੰਡਿਤ ਨੂੰ, ਐਵੇਂ ਹੀ ਕਿੰਨੇ
ਨਹੀਂ- ਨਹੀਂ ਲਾਵਾਂ ਹੋਣਗੇ ਬਹੁਤ ਵਧੀਆ ਗੱਲ ਹੈ ਕੋਈ ਨੀ ਭਾਜੀ ਆਪਾਂ ਸ਼ਾਮੀ ਮਿਲਦੇ ਹਾਂ ਸਾਰਾ ਕੁੱਝ ਕਰਕੇ ਸਾਰਾ ਕੁਛ ਤੈਅ ਕਰਦੇ ਆ, ਕੋਈ ਨੀ ਸਾਰੇ ਕੰਮ ਤੁਹਾਡੇ ਕਰਾਵਾਂਗੇ ਸਭ, ਸਭ ਕੁਛ ਬਹੁਤ ਵਧੀਆ ਹੋਏਗਾ ਕੁੜੀ ਦਾ ਵਿਆਹ ਬਹੁਤ ਵਧੀਆ ਤੋਰਾਂਗੇ ਅਸੀਂ
ਬਸ ਤੁਹਾਡੇ ਸਿਰ ਤੇ ਹੀ ਹੈ ਸਾਰਾ ਕੁਛ
ਨਹੀਂ -ਨਹੀਂ ਸਾਡੇ ਸਿਰ ਤੇ ਕੀ, ਮਾਲਕ ਦੇ ਸਿਰ ਤੇ ਹੈ ਸਭ ਕੁਛ ਕਰਨ ਵਾਲਾ ਮਾਲਕ ਹੈ
ਬ ਮਾਲਕ ਦੇ ਥਰੂ ਹੀ ਆਏ ਹੋ ਤੁਸੀਂ
ਹਾਂਜੀ- ਹਾਂਜੀ ਕੋਈ ਨੀ ਭਾਜੀ ਤੁਸੀਂ ਟੈਂਨਸ਼ਨ ਨਾ ਲਓ ਆਪਾਂ ਸ਼ਾਮੀ ਮਿਲਦੇ ਹਾਂ ਸਾਰੀ ਗੱਲਾਂ ਕਰਕੇ, ਗੱਲਾਂ ਬਾਤਾਂ ਕਰਕੇ, ਸਾਰਾ ਕੰਮ ਕਰਕੇ ਫਿਰ ਕਰਦੇ ਆ ਠੀਕ ਹੈ ਭਾਜੀ
ਠੀਕ- ਠੀਕ ਹੈ ਜੀ
ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।